ਹੈਲੋ ਸਤਿ ਸ੍ਰੀ ਅਕਾਲ ਵੀਰ ਜੀ,
ਹੋਰ ਠੀਕ ਔ,
ਹਾਂਜੀ ਵਧੀਆ ਤੁਸੀਂ ਦੱਸੋ
ਹਾਂਜੀ ਹਾਂ, ਵਧੀਆ ਸਭ ਵਧੀਆ, ਹੋਰ ਘਰ ਪਰਿਵਾਰ ਸਭ,
ਹੋਰ ਸਾਰੇ ਵਧੀਆ, ਤੁਸੀਂ ਦੱਸੋ ਰੋਟੀ ਪਾਣੀ ਖਾ ਲੇਆ ਤੁਸੀਂ,
ਹਾਂਜੀ ਮੈਂ ਖਾ ਲੇਆ, ਤੁਸੀਂ ਦੱਸੋ ਖਾ ਲੇਆ,
ਹਾਂਜੀ ਹੋਰ ਦੱਸੋ, ਤੁਹਾਡੇ ਬੱਚੇ ਘਰੇ ਸਾਰੇ ਕਿਵੇਂ ਕੀ ਕਰਦੇ ਪਏ ਤੁਹਾਡੇ ਬੱਚੇ,
ੱਹ ਬੱਚੇ ਕੇਹੜੋ ਹਜੇ ਤਾ ਮੈਂ ਅਨਮੈਰਿਡ ਹਾ, ਹਜੇ ਮੈਂ ਞੀ ਸਟੱਡੀ ਅ ਕਰਦਾ,
ਠੀਕ ਏ ਜੀ ਔਰ ਦੱਸੋ, ਸਵੇਰੇ ਉਠ ਵੈਸੇ ਤੁਸੀਂ ਸਵੇਰੇ ਉੱਠਦੇ ਔ ਕੇ ਲੇਟ ਉੱਠਦੇ ਔ,
ਨਹੀਂ ਮੈਂ ਤਾਂ ਸਵੇਰੇ ਜਲਦੀ ਉੱਠਦਾ ਕਈ ਵਾਰੀ, ਹੋ ਵੀ ਜਾਂਦਾ, ਵੈਸੇ ਤੁਸੀਂ ਦੱਸੋ ਕਿ ਆਪਾਂ ਨੂੰ ਜੇ ਆਪਾਂ ਸੱਜਰੇ ਉੱਠਦੇ ਹਾਂ ਜਾਂ ਨਹੀਂ ਵੀ ਉੱਠਦੇ, ਤੇ ਏਦੇ ਫਾਇਦੇ ਆ ਨੁਕਸਾਨ ਕੀ ਨੇ,
ਹਾਂਜੀ -ਹਾਂਜੀ ਵੈਸੇ ਜੇਕਰ ਆਪਾਂ ਵੈਸੇ ਸਵੇਰੇ ਉੱਠਦੇ ਹਾਂ, ਜਲਦੀ ਉੱਠਦੇ ਹਾਂ, ਤਾਂ ਆਪਾਂ ਨੂੰ ਵੈ ਆਪਾਂ ਜਿਹੜੀ ਸੈਰ ਕਰਦੇ ਹੋ ਤੁਸੀਂ, ਤਾਂ ਸੈਰ ਕਰਨ ਜਾਇਆ ਕਰੋ ਓਸਦੇ ਪ੍ਰ ਵੱਧੀਆ ਹੁੰਦਾ ਵਾ ਸੈਰ ਕਰਨਾ, ਉਹਦੇ ਨਾਲ ਆਪਾਂ ਨੂੰ ਕਈ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਨੇ, ਜਿਵੇਂ ਕਿ ਹੁਣ ਸਾਡੇ ਬੱਚੇਆਂ ਨੂੰ ਚਾਟ ਮਿਲੇ ਹੋਏ ਸੀਗੇ, ਓਹਦੇ ਵਿੱਚ ਓਹਨਾ ਨੇ, ਚਾਟ- ਚਾਟ ਬਣਾਉਣੇ ਆ ਜੀ ਮੈਂ ਕੇਆ ਚੱਲ, ਬੜੇ ਦਿਨ ਹੋਗੇ ਤੁਹਾਡੇ ਨਾਲ ਗੱਲ ਨੀ ਹੋਈ ਮੇਰੀ ਮੈਂ ਚ, ਥੋੜੀ ਬੋਤੀ ਸਲਾਹ ਲੈਣੀ ਆ ਜੀ, ਵਿੱਚ ਬੈ ਕੇ ਬਣਾਓ ਕਿ ਸਵੇਰੇ ਕਿਵੇਂ ਓ ਉੱਠਣਾ ਜਲਦੀ ਚਾਹੀਦਾ ਵੀ ਆ ਕੇ ਨਈ, ਤੁਹਾਡੇ ਮੁਤਾਬਿਕ ਜਲਦੀ ਉੱਠਣਾ ਚਾਹੀਦਾ ਵੀ ਕੇ ਨਈ,
ਆਵਾਜ਼ ਕੱਟ ਰਈ ਆ ਥੋੜੀ -ਥੋੜੀ ਤੁਹਾਡੀ,
ਮੈਂ ਵੇ ਤੁਹਾਡੇ ਮੁਤਾਬਿਕ ਸਵੇਰੇ ਜਲਦੀ ਉਠਕੇ
ਨਈ ਉੱਠਣਾ ਚਾਹੀਦਾ ਸਭ ਨੂੰ ਪਹਿਲਾਂ ਹੀ ਉੱਠਣਾ ਚਾਹੀਦਾ ਜੀ, ਜਿਆਦਾ ਲੇਟ ਕਿਓ ਉੱਠਣਾ ਆਪਾਂ, ਏਹਦੇ ਨਾਲ ਬਹੁਤ ਫਾਇਦੇ ਨੇ ਆਪਾਂ -ਆਪਾਂ ਆਪਣੇ ਛੋਟੇ -ਮੋਟੇ ਕੰਮ ਜਿਹੜੇ ਉਹ ਉਹ ਛੇਤੀ ਨਵੇ ਲਿਖਾਦਾਗੇ, ਕੋਈ ਵੀ ਜਿਵੇਂ ਕੋਾਲਜ ਲਾਈਫ ਆ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਜੀ,
ਹਾਂਜੀ -ਹਾਂਜੀ ਏ ਤਾਂ ਹੈਗਾ ਸੀ, ਜੇ ਆਪਾਂ ਸਵੇਰੇ ਉੱਠਦੇ ਆ, ਤਾਂ ਆਪਾਂ ਨੂੰ ਐਵੇ ਹੁੰਦਾ ਸਾਡੇ ਕੰਮ ਵੀ ਛੇਤੀ ਹੋ ਜਾਂਦੇ ਆ, ਫਿਰ ਬੱਚੇਆ, ਨੂੰ ਵੀ ਸਵੇਰੇ, ਸਕੂਲ ਤਿਆਰ ਕਰਕੇ ਘੱਲਣਾ ਹੁੰਦਾ, ਹੋਰ ਦੱਸੋ ਤੁਹਾਡੇ ਮਾਤਾ ਪਿਤਾ ਸਵੇਰੇ ਜਲਦੀ ਉੱਠਦੇ ਆ, ਕੇ ਲੇਟ,
ਨਹੀਂ, ਉਹ ਤਾਂ ਸੁਬਾ ਹੀ ਉੱਠਦੇ ਨੇ, ਕਿਉਂਕਿ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਉਹਨਾਂ ਨੇ ਫੇਿਰ,
ਹਾਂਜੀ -ਹਾਂਜੀ ਇਹ ਤਾਂ ਹੈ ਵੈਸੇ ਤੁਸੀਂ ਸਵੇਰੇ ਉੱਠ ਕੇ ਗੁਰਦੁਆਰੇ ਜਾਨੇ ਹੋ?
ਨਹੀਂ ਮੈਂ ਨਾ ਮੈਨੂੰ ਅਜੇ ਥੋੜਾ ਜਿਹਾ ਕੁਛ ਪੇਪਰ ਚੱਲ ਰਹੇ ਸੀਗੇ, ਮੇਰੇ ਨਾ ਥੋੜੇ ਜਿਹੇ ਪੇਪਰ ਚੱਲ ਰਹੇ, ਸੀ ਅਜੇ,
ਹੋਰ ਦੱਸੋ ਤੁਹਾਡੇ ਤਾਂ ਤੁਹਾਡੇ ਏਧਰ ਸੀਜਨ ਕਿਵੇਂ ਚੱਲਦਾ ਪਿਆ ਮੌਸਮ, ਕਿਵੇਂ ਦਾ ਹੈਲੋ,
ਨਹੀਂ ਅੱਜ ਮੌਸਮ ਬੜਾ ਸੋਹਣਾਈ ਅੱਜ ਆ, ਅੱਜ ਵੈਸੇ -ਅੱਜ ਵੈਸੇ ਮੌਸਮ ਦਾ ਫਰਕ ਆ ਜੀ ਥੋੜਾ ਟੈਂਪਰੇਚਰ ਵੀ ਠੀਕ ਆ ਡਾਊਨ ਆ,
ਠੀਕ ਏ ਜੀ, ਸਾਡੇ ਇੱਧਰ ਬੜੀ ਗਰਮੀ ਸੀ, ਅੱਜ ਸਾਰਾ ਦਿਨ ਸ਼ਾਮ ਨੂੰ ਬਸ ਮੌਸਮ, ਠੀਕ ਹੋਇਆ ਵਾ ਥੋੜਾ ਜਹਾ ਹੁ ਹਾਂਜੀ ਹੋਰ ਦੱਸੋ। ਤੁਸੀਂ ਤੁਹਾਡੇ ਇੱਧਰ ਮੌਸਮ ਦਾ ਕੀ ਚੱਲਦਾ ਪਿਆ।
ਮੌਸਮ ਵਧੀਆ ਵੈਸੇ ਸ਼ਾਮ ਹੁਣ ਤਾਂ ਕਾਫ਼ੀ ਵਧੀਆ ਹਵਾ ਮੈਂ ਵੈਸੇ ਬਾਹਰ ਹੀ ਖੜਾ ਸੀਗਾ ਹਣਾ। ਮਾਂ ਹਵਾ ਵੀ ਕਾਫ਼ੀ ਵਧੀਆ ਚੱਲ ਰਹੀ ਆਣਾ ਅੱਜ ਲੋਕੇਸ਼ਨ ਜੀ ਚੈੱਕ ਕਰ ਰਹੇ ਸੀਗੇ ਉਹਥ ਵੀ ਬੈਸਟ ਦੱਸਿਆ ਹੋਇਆ ਇਹਨਾਂ ਨੇ।
ਹਾਂਜੀ ਹਾਂਜੀ ਵੈਸੇ ਅੱਜ ਬਾਰਿਸ਼ ਦਾ ਮੌਸਮ ਬਾਰਿਸ਼ ਦਾ ਮੌਸਮ ਮੌਸਮ ਬਣਿਆ ਪਿਆ ਇੱਧਰ ਤੋਂ। ਸਾਡੇ ਵੱਲ ਤਾਂ। ਹਾਂਜੀ ਹੋਰ।
ਚਲੋ ਜੇ ਹੋ ਜਾਏ ਥੋੜ੍ਹਾ ਜਾ ਫੇਿਰ ਤਾਂ ਐਵੇਂ ਆ।
ਹਾਂਜੀ ਹਾਂਜੀ ਹੋਰ ਦੱਸੋ ਤੁਹਾਨੂੰ ਖਾਣ ਵਿੱਚ ਕੀ ਵਧੀਆ ਲੱਗਦੀਆਂ?
ਖਾਣ ਦਾ ਮੈਂ ਤਾਂ ਵੈਸੇ ਨੈਚੁਰਲ ਥੋੜਾ ਜਿਹਾ ਘਰੇ ਜੇ ਘਰ ਦੀ ਉਹ ਡਾਇਟ ਹੋਵੇ ਕਿਉਂਕਿ ਆਪ ਥੋੜ੍ਹਾ ਜਿਹਾ ਸੀ ਪਸੂਆਂ ਨਾਲ।
ਠੀਕ ਹੈ ਜੀ ਵੈਸੇ ਤੁਸੀਂ ਦੱਸ ਸਕਦੇ ਹੋ ਕਿ ਹੈਲਦੀ ਖਾਣਾ ਕੀ ਕੀ ਆਪਾਂ ਖਾ ਸਕਦੇ ਹਾਂ ਜਿਹਦੇ ਨਾਲ ਆਪਣੀ ਸਿਹਤ ਬਣੀ ਰਹੇ ਵਧੀਆ ਰਹੇ।
ਸਿਹਤ ਵੈਸੇ ਤਾਂ ਜੇ ਤੁਹਾਨੂੰ ਇੱਕ ਵੈਸੇ ਮੈਂ ਗੇਮ ਕਰਦਾਥ ਅਲੈਟਿਕਸ ਚ ਹਾ।
ਠੀਕ ਹੈ ਜੀ।
ਹਾਂਜੀ ਫੇਿਰ ਮੈਂ ਤੁਹਾਨੂੰ ਹੁਣ ਪੱਕੀ ਦਾ ਕਿ ਫਾਸਟ ਫੂਡ ਤੋਂ ਤਾਂ ਦੇਖੋ ਜਵ ਹੀ ਪਰ ਇਹ ਰੱਖਣਾ ਬਹੁਤ ਹੁੰਦਾ।
ਹਾਂਜੀ ਹਾਂਜੀ ਇਹ ਤਾਂ ਹੈ। ਵੈਸੇ ਦੇਖਦੇ ਪਏ ਕਿ ਸਾਡੇ ਬੱਚੇ ਜਿਆਦਾ ਮੰਗਦੇ ਆ ਹੋਆ। ੇ ਤਾਂ ਕੋਈ ਖਾਂਦਾ ਨੀ ਗਾ ਫਾਸਟ ਫੂਡ ਅੱਜ ਕੱਲ ਬੱਚੇ ਜਿਆਦਾ ਇਜਿਤ ਕਰਦੇ ਆ।
ਹਾਂਜੀ ਵੈ ਫੇਿਰ ਉਹ ਥੋੜਾ ਜਿਹਾ ਐਵੇਂ ਨਾ ਹੁਣ ਦੇਖ ਤੁਹਨੇ ਦੇਖਿਆ ਵੀ ਹੋਣਾ ਬੱਚਾ ਚ ਇਹਨਾਂ ਦੇ ਟੀ ਇੱਥੇ ਜਲਦੀ ਦੇਖੋ ਖ਼ਰਾਬ ਹੋਣ ਲੱਗ ਗਿਆ ਨਾ ਜਿਹੜੀਆਂ ਮਤਲਬ ਤੁਸੀਂ ਲਾ ਲਓ ਆਪਣੇ ਕਿ ਇ ਓਡੋਲੋ ਸਾਇੰਸ ਚ ਜ਼ਿਆਦਾਤਰ ਉਹਨਾਂ ਨੂੰ ਆਉਂਦੀਆਂ ਸੀਗੀਆਂ ਜਾਂ ਉਹਓਡੋਲੋ ਸਾਇੰਸ ਤੋਂ ਪਹਿਲਾਂ ਹੀ ਉਹਨਾਂ ਨੂੰ ਮਤਲਬ ਜਿਵੇਂ ਪਿਓ ਬਾਟੀ ਲਾ ਲਓ ਜਾਂ ਨੋਰਮਲ ਕੋਈ ਇਹਨਾਂ ਦਾ ਉਹ ਕੋਈ ਚ ਛੋਟੀ ਮੋਟੀ ਆਹ ਬਿਮਾਰੀ ਲਾ ਲਓ ਹਨ ਨਾ ਉਹ ਪਹਿਲ ਆ ਡੋਲੋਸੈਂਸ ਤੋਂ ਪਹਿਲਾਂ ਆਉਣ ਲੱਗ ਗਈ ਇਹਨਾਂ ਬੱਚਿਆਂ ਚਉਣ ਦੇ ਜਾਂ। ਆਪਾਂ ਦੇਖੀਏ ਉਹਨਾਂ ਦੀ ਨਿਸ਼ਾਨੀਆਂ ਨੇਗ ਆਮ।
ਹਾਂਜੀ ਹਾਂਜੀ।
ਕਿ ਫਿਰ ਮੈਂ ਤੁਹਾਨੂੰ ਤਾਂ ਇਹੀ ਸੁਜੈਸਟ ਕਰੂੰਗਾ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਜੇ ਦੂਰ ਰੱਖਿਆ ਜਾਵੇ ਜਿੰਨਾ ਰੱਖੋ ਵਧੀਆ ਚਲੋ ਚਲੋ ਐਂ ਜੇ ਕਈ ਵਾਰ ਜ਼ਿਆਦਾ ਜ ਜਦ ਹੋ ਜਾੇ ਜਿਆਦ ਹੀ ਜਿੱਦ ਹੋ ਜਾੇ ਫਿਰ ਤਾਂ ਚਲੋ ਕਈ ਵਾਰ ਕਰਨਾ ਵੀ ਪੈਂਦਾ ਥੋੜਾ ਬਹੁਤਾ। ਪਰ ਜਿਹੜੀ ਹੈਲਦੀ ਡਾਇਟ ਆ ਉਹ ਤਾਂ ਘਰ ਦੀ ਉਹ ਰੱਖਣੀ ਚਾਹੀਦੀ ਹੈ ਵੈਸੇ ਦੁੱਧ ਘਿਓ ਨਾਲੋਂ ਜੋੁੜੋ ਉਹਨਾਂ ਨੂੰ ਵੈਸੇ
ਹਾਂਜੀ।
ਹਮ ਬਾਕੀ ਤੁਸੀਂ ਦੱਸੋ?
ਹਾਂਜੀ ਬਸ ਵਧੀਆ ਹੋਰ ਦੱਸੋ ਆਪ ਆਪਾਂ ਆਪਣੀ ਹੈਲਥ ਵਧੀਆ ਕਰਨ ਵਾਸਤੇ ਕੀ ਕੀ ਕੱਪਾਂ ਨੂੰ ਖਾਣਾ ਚਾਹੀਦਾ?
ਖਾਣਾ ਤੁਹਨੂੰ ਮੈਂ ਇਹੀ ਦੱਸਦ ਤੇ ਵੈਸੇ ਐਵੇਂ ਆ ਵੀ ਕਿ ਆਪਣੇ ਆ ਐਕਸਰਸਾਈਜ਼ ਜ਼ਰੂਰ ਕਰੋ ਡੇਲੀ ਡੇਲੀ ਰੂਟੀਨ ਦੇ ਵਿੱਚ ਹੀ ਹੋਵੇ ਜੇ ਨਹੀਂ ਡੇਲੀ ਵੀ ਆਪਾਂ ਨਹੀਂ ਕਰ ਸਕਦੇ ਵੀਕ ਦੇ ਵਿੱਚ ਲਾ ਲਓ ਚਾਰ ਜਾਂ ਤਿੰਨ ਜਾਂ ਚਾਰ ਵਾਰ ਤਾਂ ਆਲਮੋਸਟ ਹੋਣੀ ਚਾਹੀਦੀ ਆ।
ਹਾਂਜੀ ਹਾਂਜੀ।
ਹਾਂਜੀ ਕਿਉਂਕਿ ਪਤਾ ਆਪਣੇ ਤੁਹਾਨੂੰ ਪਤਾ ਹੀ ਆ ਹੁਣ ਥੋੜਾ ਜਿਹਾ ਪਿੰਡਾਂ ਦਾ ਹਜੇ ਜੇੜਾ ਮਾਹੌਲ ਆ ਥੋੜਾ ਜਿਹਾ ਫ਼ਰਕ ਸੀਗਾ ਪਿੰਡ ਦਾ ਹੀ ਆ ਸ਼ਹਿਰਾਂ ਦਾ ਇਹਦੇ ਵਿੱਚ ਆਵਾਜਾਈ ਹੋਣ ਕਰਕੇ ਪੋਲਿਊਸ਼ਨ ਵੀ ਤੁਹਾਨੂੰ ਪਤਾ ਕਾਫ਼ੀ ਉਹ ਵਧਿਆ ਪਿਆ
ਹਾਂਜੀ ਹਾਂਜੀ ਵੈਸੇ ਵੀ ਪੋਲਿਊਸ਼ਨ ਕਰਕੇਨ ਕਿਸਾਨ ਵੀ ਬੜੇ
ਹਮ ਇਹ ਬੱਸਾ ਜੇੜਾ ਥੋੜਾ ਜਿਹਾ ਕੁੱਛ ਆਹ ਏਅਰ ਕੰਡੀਸ਼ਨਰ ਵੱਧਦੇ ਜਾ ਰਹੇ ਨੇ ਇਹਨਾਂ ਕਰਕੇ ਥੋੜ੍ਹਾ ਜਿਹਾ ਗਲੋਬਲ ਵਾਰਮਿੰਗ ਵੀ ਫਰਕ ਪੈ ਰਿਹਾ ਇਹਦੇ ਵਿੱਚ
ਹਾਂਜੀ ਹਾਂਜੀ ਮੌਸਮ ਚ ਵੀ ਖਰਾਬੀ ਆਂਦੀ ਹੈ ਕਈ ਵਾਰ ਮੌਸਮ ਕਿਵੇਂ ਦਾ ਹਾਂਜੀ ਹਾਂਜੀ
ਹੁਣ ਜੇੜਾ ਉਹੀ ਦੇ ਹੁਣ ਆਪਣੇ ਆਪਣੇ ਜਿੰਨੀਆਂ ਆਹ ਮਤਲਬ ਠੰਡੀ ਹਵਾ ਸਾਰੀ ਇਹ ਏਸੀ ਉਹ ਆ ਜੇੜਾ ਇਹ ਉਹਨੂੰ ਨਾਲ ਕਨਵਰਟ ਕਰ ਕਰ ਕੇ ਕਰਮ ਕਰ ਰਿਹਾ ਬਸ
ਹਾਂਜੀ ਹਾਂਜੀ ਇਹ ਤਾਂ ਹੈ ਵੈਸੇ ਤਾਂ ਆਪਾਂ ਨੂੰ ਇਸ ਵਿੱਚ ਪੈਣਾ ਹੀ ਨਹੀਂ ਚਾਈਦਾ ਕਿਉਂਕਿ ਅਸੀਂ ਤੁਹਾਨੂੰ ਕਾਫ਼ੀ ਜ਼ਿਆਦਾ ਬਿਮਾਰੀਆਂ ਲੱਗਦੀਆਂ ਪਰ ਕੀ ਕੀਤਾ ਜਾਵੇ ਬੱਚਿਆਂ ਦੀ ਜਿੱਦ ਕਰਕੇ ਪੈਣਾ ਹੀ ਪੈਂਦਾ ਏ
ਜੀ ਨਾ ਫੇਿਰ ਵੀ ਚਲੋ ਜਿੰਨਾ ਬਚਿਆ ਜਾ ਸਕੇ ਕਿਉਂਕਿ ਸਾਡੇ ਇਸ ਵਾਰ ਨਾ ਬੜੀ ਅੱਤ ਲੱਗੀ ਸੀ ਇਹ ਪਿੱਛੇ ਕਹਿੰਦੇ ਮਤਲਬ ਏਸੀ ਲਗਵਾਣੀ ਐਤਕੀਂ ਬਸ ਅਸੀਂ ਥੋੜਾ ਜਿਹਾ ਨੇਚਰ ਨਾਲ ਜੁੜੇ ਹੋਏਆ ਅਸੀਂ ਲੱਗਣ ਨੀ ਦਿੱਤਾ ਤੇ ਇਹਦੇ ਕਰਕੇ ਹੁਣ ਅਸੀਂ ਹੁਣ ਵੀ ਆ ਮਤਲਬ ਆਪਣੇ ਕੋਠੇ ਦੇ ਉੱਪਰ ਹੀ ਪੈਂਦੇ ਹਾਂ ਜਾਂ ਆਪੱਖਾ ਲਾ ਕੇ ਕਿਉਂਕਿ ਜੇੜੀ ਕੁਦਰਤ ਹਵਾ ਨਾ ਇਹਦਾ ਇਹਦਾ ਕਿਤੇ ਤੋੜ ਨੀ ਹੈਗਾ
ਹਾਂਜੀ ਹਾਂਜੀ ਇਹ ਤਾਂ ਹੈ
ਏਸੀ ਕਦੇ ਵੀ ਉਹਨ ਤੁਸੀਂ ਇਹ ਦੇਖ ਲਓ ਚਲੋ ਏਸੀ ਚ ਵੀ ਚੋ ਤੁਸੀਂ ਪੈਂਂਦੇ ਹੋਣਾ ਜਾਂ ਤੁਸੀਂ ਉੱਥੇ ਏਸੀ ਚ ਬੈ ਕੇ ਵੀ ਦੇਖ ਲਿਓ ਓ ਤੋਂ ਬਾਅਦ ਜਾਂ ਬਾਹਰ ਆ ਕੇ ਜੇ ਠੰਡੀ ਹਵਾ ਚੱਲਦੀ ਹੋਵੇ ਤੁਸੀਂ ਆਪ ਹੀ ਥੋਨੂੰ ਪਰਖ ਹੋਜੂ ਕਿ ਬੈਸਟ ਕੀਆ
ਹਮ ਹੋਰ ਫਿਰ ਤੁਸੀਂ ਸਾਰੀ ਫੈਮਿਲੀ ਕੋਠੇ ਤੇ ਪੈਨੇ ਹੋ
ਹਾਂਜੀ
ਸਾਰੀ ਫੈਮਿਲੀ ਕੋਠੇ ਤੇ ਪੈਨੇ ਆ
ਹਾਂਜੀ ਫੈਮਲੀ ਹੋ ਜਾਂਦੇ ਨੇਗੇ ਬ ਮੰਮੀ ਡੈਡੀ ਨੇਗੇ ਤੇ ਇੱਕ ਬ੍ਰਦਰ ਬਾਬਾ
ਠੀਕ ਹੈੀ ਠੀਕ ਹੈ ਹੋਰ ਸ ਕਸ਼ ਭ ਨੇ ਤੁਹਾਡਾ ਕੀ ਕਹਿਣਾ ਕਿ ਵਾਪਰ ਕਸ਼ ਨਾ ਆਪਾਂ ਕਿਵੇਂ ਰੋਕ ਸਕਦੇ ਹਾਂ
ਦੇ ਪੋਲਿਊਸ਼ਨ ਰੋਕਣ ਦਾ ਵੈਸੇ ਤਾਂ ਮੇਨ ਆ ਵੀ ਆਪਾਂ ਨੂੰ ਜੇ ਕਈ ਵਾਰ ਛੋਟਾ ਮੋਟਾ ਕੰਮ ਹੋਵੇ ਨਾ ਆਪਾਂ ਇਹਨਾਂ ਤੋਂ ਜਿਵੇਂ ਆਪਾਂ ਚੱਕ ਆ ਵਹੀਕਲ ਤੁਰਪੈਦੇ ਹਾਂ ਕਿੱਧਰੇ ਵੀ ਜੇ ਥੋੜ੍ਹੇ ਕਈ ਵਾਰ ਆਪਾਂ ਨੂੰ ਨੇੜੇ ਵੀ ਹੋਵੇ ਆਪਾਂ ਅੱਜ ਕੱਲ੍ਹ ਮਤਲਬ ਇੰਨਾ ਆਪਾਂਣੇ ਸਰੀਰ ਨੂੰ ਆਪਾਂ ਇਹੋ ਜਿਹਾ ਬਣਾ ਲਿਆ ਕਿ ਆਪਾਂ ਤੁ ਛੋਟੇ ਮੋਟੇ ਕੰਮਾਂ ਨੂੰ ਵੀ ਵਹੀਕਲ ਚੱਕੀ ਫਿਰੀ ਜਾਂਦੇ ਆ
ਹਾਂਜੀ ਹਾਂਜੀ ਇਹ ਤਾਂ ਹੈਗਾ ਕਿ ਆਮ ਤੌਰ ਤੇ ਪਿੰਡਾਂ ਵਿੱਚ ਤਾਂ ਪੋਲਿਊਸ਼ਨ ਘੱਟ ਹੁੰਦਾ ਵਾ ਸ਼ਹਿਰਾਂ ਵਿੱਚ ਜ਼ਿਆਦਾ ਹੁੰਦਾ ਵਾ
ਸ਼ਹਿਰਾਂ ਚ ਹਾਂਜੀ ਤੇ ਉੱਥੇ ਫੇਿਰ ਟ੍ਰੈਫਿਕ ਵੈਨ ਲਾ ਲਓ ਸਾਰੀ ਰਾਤ ਵੀ ਚੱਲੀ ਜਾਂਦੀ ਹੈ ਨਾ ਆਪਾਂ ਨੂੰ ਮਾਰ ਮੋਸ ਟ ਲਾ ਲਓ ਵੀ ਕਈ ਵਾਰ ਮੈਂ ਆਪ ਵੀ ਦੇਖਿਆ ਮੈਂ ਸ਼ਹਿਰ ਚ ਆਦਾ ਰੈਂਦਾ ਪੈਲਾਂ ਉੱਥੇ ਯੂਨੀਵਰਸਿਟੀ ਪੜ੍ਹਦੇ ਸੀਗੇ ਉੱਥੇ ਦੇਖਿਆ ਮਤਲਬ ਕੇ ਬਾਰਾਂ ਇੱਕ ਦੋ ਵਜੇ ਤੱਕ ਤਾਂ ਨੋਰਮਲੀ ਚੱਲੀ ਜਾਂਦੇ ਨੇ ਸ਼ਹਿਰਾਂ ਚ ਪਿੰਡਾਂ ਚ ਹੱਦ ਤੈਂ ਲਾ ਲਓ ਵੀ ਅੱਠ ਜਾਂ ਨੌ ਬਸ ਨੌ-ਨੌ ਦਸ ਦੇ ਨੇੜੇ-ਨੇੜੇ ਬੰਦ ਹੋ ਜਾਂਦਾ ਕੰਮ ਪਿੰਡਾਂ ਦੇ ਵਿੱਚ ਬੜਾ ਫਰਕ ਹੈ ਗਯਾ ਯਾਰ ਫਰੈਸ਼ਨੈਸ ਲਾ ਲੋ।
ਮੈਂ ਤੇ ਦੁੱਧ ਲੈ ਲਿਆ।
ਹੈਲੋ
ਹਾਂਜੀ-ਹਾਂਜੀ
ਹਾਂਜੀ
ਵਗੈਰਾ ਕਟੇਗਾ। ਪਤੀਲੀ 'ਚ ਤਾ ਬਿਲਕੁਲ ਹੀ ਥੋੜਾ ਜਿ
ਤੁਸੀਂ ਰਾਤ ਨੂੰ ਦੁੱਧ ਪੀਣੇ ਹੋ।
ਖੰਡ ਪਾਤੀ ਹੈਲੋ
ਹੈਲੋ ਨਾ ਤੁਸੀਂ ਰਾ ਰਾਤ ਨੂੰ ਦੁੱਧ ਪੀਣੇ ਓ ਤੁਸੀਂ
ਨਈ- ਨਈ ਮੈਂ ਨਈ ਪੀਂਦਾ ਓ ਵੈਸੇ ਮੇਰੇ ਹਸਬੈਂਡ ਤੇ ਬੱਚੇ ਪੀਂਦੇ ਆ।
ਅੱਛਾ ਰਾਤ ਨੂੰ ਵੈਸੇ ਕੈਂਦੇ ਪੀਣਾ ਨੀ ਚਾਹੀਦਾ ਇਹ ਕਿਉਂਕਿ ਇਹ ਨੂੰ ਡਾਇਜੈਸਟ ਕਰਨ ਨੂੰ ਤੁਹਾਨੂੰ ਪਤਾ ਟਾਈਮਿੰਗ ਕਾਫੀ ਲੱਗਦਾ ਕੁਛ ਰਾਤ ਨੂੰ ਆਪਾਂ ਹੁਣ ਪੈ ਈ ਜਾਣਾ ਹੁੰਦਾ।
ਹਾਂਜੀ-ਹਾਂਜੀ ਵੈਸੇ ਮੈਂ ਤਾਂ ਬੜੀ ਪਤਲੀ ਆਂ ਮੇਰੇ ਹਸਬੈਂਡ ਥੋੜੇ ਜਾਦੇ
ਅੱਛਾ ਕਿੰਨਾ ਵਾ ਬੋਡੀ ਵੇਟ ਕਿੰਨਾ ਹੋਣਾ ਤੁਹਾਡਾ ਬੋਡੀ ਵੇਟ ਕਿੰਨਾ ਹੋਣਾ ਤੁਹਾਡਾ
ਹਾਂਜੀ
ਫੋਟੀ ਤੋਂ ਵੀ ਘੱਟ ਐ ਫੋਟੀ ਤੋਂ ਵੀ ਚਾਲੀ ਤੋ ਘੱਟ ਐ ਹਾਂਜੀ।
ਅੱਛਾ ਫੋਰਟੀ ਕਿ ਫਿਫਟੀ
ਚਾਲੀ ਤੋਂ ਘੱਟ
ਚਾਲੀ ਤੋਂ ਵੀ ਘੱਟ
ਹਾਂਜੀ
ਬੜਾ ਘੱਟ ਵੇਟ ਆ ਕੀ ਸਿੱਖਣਾ
ਖਾਈ ਪੀ ਦਾ ਥੋੜਾ ਕ
ਹਾਂਜੀ
ਹਾਂਜੀ ਖਾਈ ਪੀ ਦਾ ਥੋੜ੍ਹਾ
ਫਿਰ ਜਾਦਾ ਖਾਇਆ ਪੀਆ ਕਰੋ।
ਨਈ-ਨਈ ਇਨ੍ਹਾਂ ਬਸ ਜਿੰਨਾ ਪੈਂਦਾ ਵਾ ਓਨਾ ਈ
ਨਈ ਥੋੜਾ ਜਿਹਾ ਫਿਰ ਵੀ ਤੁਹਾਡਾ ਜਾਦਾ ਹੀ ਘੱਟ ਆਂ ਚਹ ਫੋਟੀ ਤੋਂ ਮਤਲਬ ਅਵੱਬ ਦਾ ਹੋਣਾ ਹੀ ਚਾਹੀਦਾ।
ਨਈ ਮੇਰੀ ਏਜ ਵੀ ਇੰਨੀ ਨੀ ਹੈਗੀ ਨਾ ਹਜੇ ਮੇਰੀ ਟਵੰਟੀ-ਫੋਰ ਏਜ ਹੈਗੀ ਏ।
ਅੱਛਾ
ਹਾਂਜੀ ਓ ਹਿਸਾਬ ਨਾਲ ਫਿਰ
ਹੂੰ
ਬੱਚੇ ਵੀ ਹੈਗੇੇ ਨੇ ਲਊ ਪੀਣ ਵਸਤੇ
ਅੱਛਾ ਵਿਆਹ ਫਿਰ ਜ਼ਲਦੀ ਹੋ ਗਿਯਾ ਤਾ ਤੁਹਾਡਾ
ਵੈਸੇ ਹੋਰ ਦੱਸੋ ਤੁਸੀਂ ਤੁਹਾਡੇ ਪੋਲਿਊਸ਼ਨ ਬਾਰੇ ਇੱਧਰ ਕੀ ਕੈਂਦੇ ਪਏ ਆ ਵੀ ਮਤਲਬ ਕਿਵੇਂ ਪੋਲਿਊਸ਼ਨ ਰੋਕਿਆ ਜਾ ਸਕਦਾ।
ਪੋਲਿਊਸ਼ਨ ਦੀ ਤਾਂ ਤੈਨੂੰ ਦੱਸੀ ਆ ਕਿ ਮਤਲਬ ਜੇ ਥੋੜ੍ਹਾ ਬੋਤਾ ਪਾਂਨਾ
ਤਹਾਨੂੰ ਬਾਅਦ ਵਿੱਚ ਕਾਲ ਕਰਦੀ ਆ ਸ਼ਤਿ ਸ਼੍ਰੀ ਕਾਲ।
ਓਕੇ ਸ਼੍ਰੀ ਅਕਾਲ ਠੀਕ ਏ।